ਤਜੀ, ਹੋਰ ਕੀ ਹਾਲ ਚਾਲ ਏ
ਸਭ ਵਧੀਆ ਬਸ ਠੀਕ ਏ, ਤੁਸੀਂ ਦੱਸੋ ਤੁਹਾਡਾ ਕੀ ਹਾਲ ਐ
ਬਸ ਵਧੀਆ
ਹੋਰ ਕੀ ਹੋ ਰਿਹਾ ਹੈ?
ਬਸ, ਬੱਚੇ ਨੂੰ ਪੜ੍ਹਾਈ ਦਾ ਡਿਸਕਸ਼ਨ ਕਰ ਰਹੀ ਸੀ ਉਹਨੇ ਇੰਟਰ ਕੀਤਾ, ਤੇ ਔ ਹੀ ਔ ਡਿਸਕਸ਼ਨ ਹੋ ਰਿਹਾ ਸੀ ਕਿਵ ਹੁਣ ਕੀ ਕਰਨਾ ਹੋਵੇ, ਕਿਹੜਾ ਕੋਰਸ ਕਰਵਾਈ ਹੈ ਬੱਚੇ ਨੂੰ
ਤੇ ਹਾਂ ਉਹੀ ਉਹ ਬੀਟੈਕ ਦੇ ਬਾਰੇ ਚ ਫਿਰ ਕਹਿ ਰਹੇ ਸੀ, ਕਿ ਚਲੋ ਬੀ ਬੀ ਟੈਕ ਦੇ ਹੀ ਕਹਿ ਲਓ ਅੱਜ ਕੱਲ੍ਹ, ਉਹ ਤਾਂ ਐ ਵੀ ਹੀ ਹੈ ਬੀਟੈਕ ਆਈ ਦਾ ਸਕੋਪ
ਅੱ ਅੱਛਾ ਤੁਹਾਡਾ ਬੇਟਾ ਕਰਨ ਲੱਗਿਆ ਹੈ?
ਹਾਂਜੀ -ਹਾਂਜੀ
ਅੱਛਾ।
ਹਾਂ ਫੋਰਮ ਭਰਿਆ, ਜੇ ਈ ਵਗੈਰਾ ਦੇ ਔ ਨੇ ਪੇਪਰ ਦਿੱਤੇ ਸੀ ਤੇ ਉਹਦੇ ਪਰਸੈਂਟਾਈਲ ਸਹੀ ਆਏ ਨੇ, ਇੰਟਰ 'ਚ ਵੀ ਅੱਛੇ ਆਏ ਨੇ
ਚਲੋ ਵਧੀਆ ਗੱਲ ਏ
ਹਾਂ ਹਾਂਜੀ ਤੇ ਉਹੀ ਉਹ ਕਹਿ ਰਹੇ ਸੀ ਕਿ, ਤੂੰ ਬੀ ਟੈਕ ਆਈ ਐ ਮੈਲ ਤੋਂ ਪੜ੍ਹ ਲੈ ਜੋਬ ਅੱਛੀ ਮਿਲ ਜਾਏਗੀ ਫੀਸ ਤੇ ਭੈਣ ਜੀ ਹਰ ਕੋਲਜ ਦੀ ਅਲੱਗ ਅਲੱਗ ਹੈਗੀ ਹੈ
ਅੱਛਾ, ਤੇ ਜਿਹੜੇ ਕੋਲਜ ਤੋਂ ਤੁਸੀਂ ਆਪਣੇ ਜਿਹੜੇ ਕੋਾਲਜ ਤੋਂ ਤੁਸੀਂ ਆਪਣੇ ਬੇਟੇ ਨੂੰ ਕਰਾ ਰਹੇ ਹੋ, ਉਹਦੀ ਫੀਸ ਕਿੰਤਨੀ ਹੈਗੀ ਹੈ
ਉਹਦੀ ਫੀਸ ਤੇ ਭੈਣ ਜੀ, ਸਾਢੇ ਨੌ ਲੱਖ ਏ
ਠੀਕ ਹੈਗੀ ਏ, ਰੀਜ਼ਨੇਬਲ ਏ।
ਹਾਂ, ਪਲੱਸ ਉਹਦੇ ਬਾਅਦ ਉੱਥੇ, ਹੋਸਟਲ ਦਾ ਖ਼ਰਚਾ ਵੇ।
ਅੱਛਾ ਹੋਸਟਲ ਵਿਚ ਰਹੇਗਾ, ਤੁਹਾਡਾ ਬੇਟਾ।
ਹਾਂਜੀ ਕਿਉਂਕਿ ਡੇਲੀ ਅਪਡਾਊਨ ਤੇ ਹੋ ਨਹੀਂ ਸਕਦਾ ਇੰਨੀ ਦੂਰੋਂ। ਤੇ ਬਾਹਰ ਹੀ ਰਹਿਣਾ ਪਏਗਾ, ਹੋਸਟਲ 'ਤੇ ਹੀ ਉੱਥੇ ਹੀ।
ਮੈਂ ਤੇ ਸੁਣਿਆ ਵੀ ਹੁਣ ਬੀਟੈਕ ਹੀ ਚ ਮੈਂ ਸਕੋਪ ਨੀ ਰਹਿ ਗਿਆ, ਜੋਬ ਦਾ
ਨਹੀਂ ਨਹੀਂ ਐਸੀ ਗੱਲ ਨਹੀਂ ਹੈ, ਜਿੰਨੇ ਮੂੰਹ ਓਨੀਆਂ ਗੱਲਾਂ, ਭੈਣ ਜੀ।
ਅੱਛਾ
ਹਾਂ, ਜਿਹਦੀ ਜੌਬ ਲੱਗ ਜਾਂਦੀ ਉਹ ਕਹਿੰਦਾ ਵਧੀਆ, ਜਿਦੀ ਨੀ ਲੱਗਦੀ, ਉਹ ਕਹਿੰਦਾ ਬੇਕਾਰ ਸਕੋਪ ਨਹੀਂ ਹੈਵੇ, ਐਸ ਹਾਂ, ਐਸੀ ਗੱਲ ਨਹੀਂ ਹੈ। ਹਾਂਜੀ। ਉਹਨੇ ਸਾਡੇ ਇੱਕ ਮਿਲਣ ਵਾਲੇ ਨੇ, ਉਹ ਦੱਸ ਰਹੇ ਸੀ, ਕਹਿੰਦੇ ਨੇ ਕਿ ਇੱਕ ਕੁੜੀਏ! ਅਸੀਂ ਦੋਨਾਂ ਦੀ ਇਕੱਠੇ ਜੋਬ ਲੱਗੀ ਹੈ, ਬੀਟੇਕ ਕਰਨ ਦੇ ਬਾਅਦ।
ਅੱਛਾ ਜੀ।
ਨੇ, ਮੇਰੀ ਪੰਜਾਹ-ਹਜ਼ਾਰ ਏ ਮਹੀਨੇ ਦੀ, ਤੇ ਉਹਦੀ ਕੀ, ਕਿਦੇ ਉਪਰ ਆ ਗੈ ਤੇ ਉਹਦਾ ਸੈਂਤਾਲੀ-ਹਜ਼ਾਰ, ਸੈਂਤਾਲੀ-ਲੱਖ ਸਾਲ ਦਾ ਪੈਕੇਜ ਲੱਗ ਗਿਆ ਏ।
ਕਿਸਮਤ ਵੀ ਹੁੰਦੀ ਹੈ ਭੈਣ ਜੀ, ਐਤੇ। ਹਾਂ, ਇਹ ਕੁਛ ਕਿਸਮਤ ਵੀ ਹੁੰਦੀ ਏ, ਕੁਛ ਆਪਣੀ ਮਿਹਨਤ ਹੁੰਦੀ ਏ, ਬੱਚੇ ਦੀ।
ਸਹੀ ਗੱਲ ਹੈਗੀ ਐ।
ਹਾਂ।
ਲੱਕ ਬਹੁਤ ਮਾਇਨੇ ਰੱਖਦਾ ਵੇ, ਪੜ੍ਹਾਈ ਵਿੱਚ। ਮੇਰਾ ਬੇਟਾ ਤੇ ਬਿਜਨਸ ਕਰਦਾ ਪਿਆ। ਓਨੂੰ ਪੜ੍ਹਾਈ ਦੀ ਲਾਈਨ ਇਚ ਬਸ ਉਹਨੇ ਵੀ ਇੰਟਰ ਹੀ ਪਾਸ ਕੀਤਾ ਵੇ, ਤੇ ਨਾਲ ਹੀ, ਆਪਣੇ ਪਾਪਾ ਦੇ ਬਿਜਨਸ ਚਲਾ ਗਿਐ।
ਅੱਛਾ ਜੀ! ਤੇ ਉਹਨੂੰ ਪੜ੍ਹਾਈ'ਚ ਇੰਟਰਸਟ ਨੀ?
ਪੜ੍ਹਾਈ'ਚ ਇੰਟਰਸਟ ਘੱਟ ਹੀ ਐ, ਅਸਲ ਈਚ ਜਿਨਾਂ ਦੇ ਦੁਕਾਨਾਂ ਹੁੰਦੀਆਂ ਨੇ, ਉਹ ਬਚਪਨ ਤੋਂ ਹੀ ਥੋੜੀ-ਥੋੜੀ ਦੇਰ ਦੁਕਾਨ ਤੇ ਗਏ, ਤੇ ਉੱਧਰ ਖਿਚਾਵ ਹੋ ਜਾਂਦਾ ਏ। ਇਸ ਕਰਕੇ ਫਿਰ, ਪੜ੍ਹਾਈ ਵਿੱਚ ਘੱਟ ਹੋ ਜਾਂਦਾ ਏ।
ਹਾਂਜੀ-ਹਾਂਜੀ ਉਹ ਤੇ, ਹੈਈ ਏ। ਚੱਲ ਨਹੀਂ ਬਿਜਨਸ ਤੇ, ਏਦੇ ਪਾਪਾ ਦਾ ਵੀ ਏ, ਗ੍ਰਫਿਕ ਦਾ। ਹਾਂ-ਹਾਂ, ਬਿਲਕੁਲ। ਹਾਂ, ਬਿਜਨਸ ਤੇ ਏਦੇ ਪਾਪਾ ਦਾ ਵੀ ਏ, ਗ੍ਰਾਫੀਕ ਦਾ ਬਿਜਨਸ ਹੈ ਸਾਡਾ। ਕੰਮ ਤੇ ਠੀਕ ਏ, ਲੇਕਿਨ ਐ ਨਾ ਕੀ ਉਹ ਕਹਿੰਦਾ, ਮੈਂ ਬਿਜ਼ਨਸ ਨਹੀਂ ਕਰਾਂਗਾ, ਮੈਂ ਜੌਬ ਕਰਾਂਗਾ ਪੜਕੇ ਕੁਛ, ਬਣਕੇ।
ਨਹੀਂ ਪੜ੍ਹ ਜਾਏਗਾ ਤੇ ਬਹੁਤ ਵਧੀਆ, ਚਲੋ ਫਿਊਚਰ ਸਿਕਿਓਰ ਹੋ ਜਾਏਗਾ।
ਹਾਂ। ਉਹ ਤੇ ਹੈ ਹੀ ਐ, ਅਸੀਂ ਆਖਿਆ ਚਲੋ ਤੇਰਾ ਮਨ ਹੈਵੇ ਤੇ ਤੂੰ, ਜੋ ਕੋਰਸ ਕਰਨਾ ਦੱਸਦੇ, ਅਸੀਂ ਫਿਰ
ਅੱਛਾ-ਅੱਛਾ, ਤੇ ਬੀਟੇਕ ਏ਼ਆਈ ਨਾਲ ਕਰਦਾ ਪਿਆ ਏ।
ਹਾਂਜੀ, ਏਆਈ ਨਾ ਨਾਲ ਕਰਦਾ, ਉਹ ਵੀ ਅੱਗੇ ਜਾ
ਹਾਂ-ਹਾਂ, ਇਸ ਵੇਲੇ ਏ ਆਈ ਦਾ ਜ਼ਿਆਦਾ ਹੈਗਾ ਏ, ਸਹੀ ਕਹਿ ਰਹੇ ਹੋ।
ਹਾਂਜੀ, ਹਾਂ, ਹਰ ਚੀਜ਼ ਇਹ ਏ ਆਈ ਨਾਲ ਹੀ ਹੈਵੇ, ਅੱਜਕੱਲ ਤੇ।
ਹੂੰ, ਹੂੰ ਤੇ ਆਪਣੇ ਮਿਲਨ ਵਾਲਿਆ ਕੋਲੋਂ ਪੁੱਛਿਆ ਸੀ, ਸਹੀ ਹੈਗਾ ਏਗਾ।
ਹਾਂਜੀ!
ਆਪਣੇ ਮਿਲਣ ਵਾਲਿਆਂ ਕੋਲੋਂ ਪੁੱਛਿਆ ਸੀ ਨਾ, ਸਹੀ ਹੈਗਾ ਇਹ?
ਹਾਂਜੀ-ਹਾਂਜੀ, ਪੁੱਛਿਆ ਵੇ, ਕੌਲੇਜ ਵਗੈਰਾ ਦਾ ਵੀ ਇਨਫੋਰਮੇਸ਼ਨ ਲਈ ਹੈ, ਥੋੜ੍ਹੀ ਕੀ ਵਜ੍ਹਾ ਵੇ ਕੀ ਵਜਾ ਨਹੀਂ ਉਹ ਕਹਿ ਰਹੇ ਨੇ, ਅੱਛਾ ਕੌਲੇਜ ਏ। ਕਰਾਦੋ, ਗੱਲਬਾਤ ਕਰਕੇ ਹੀ ਕਰ ਰਿਹਾ। ਹਾਂਜੀ-ਹਾਂਜੀ, ਬਾ ਕੀ ਉਹਨੇ ਮਰਚੈਂਟ ਨੇਵੀ ਦਾ ਵੀ ਫੌਮ ਭਰਿਆ ਸੀ, ਉਹਦੇ ਤੇ ਵੀ ਉਹਦਾ ਆ ਗਿਆਵੇ।
ਅੱਛਾ!
ਹਾਂ ਲੇਕਿਨ ਐ ਨਾ---ਹਾਂਜੀ!
ਚਲੋ ਵਧੀਆ ਗੱਲ ਹੈਗੀ ਹੈ, ਮਰਚੈਂਟ ਨੇਵੀ ਦਾ ਵੀ ਵਧੀਆ ਹੈਗਾ ਏ, ਬਸ ਐ, ਵੇ ਕਿ ਪਰਿਵਾਰ ਤੋਂ ਦੂਰ ਰਹਿਣਾ ਪਏਗਾ, ਉਹਦੇ ਵਿੱਚ
ਹਾਂ ਬਸ, ਇਹੀਓ ਸੋਚ ਕੇ ਉੱਥੇ ਮਨਾ ਕਰ ਦਿੱਤਾ ਐ, ਕਿ ਰਹਿਣ ਦੇ, ਉਹ ਪਤਾ ਉਹ ਇਕੱਲੇ ਰਹਿ ਵੀ ਨੀ ਬੰਦਾ, ਜਿਵੇਂ ਪੜ੍ਹਾਈ ਕਰਨ ਜਾਏਗਾ, ਚਾਰ ਸਾਲ ਵਾਸਤੇ ਤੇ ਉਥੇ ਪੀ ਜੀ ਵਗੈਰਾ 'ਚ ਏ ਉੱਥੇ ਰਹਿ ਨਹੀਂ ਪਾਏਗਾ, ਓ ਕੱਲਾ ਇਸ ਕਰਕੇ
ਅੱਛਾ, ਕਿਉਂ ਬੱਚੇ ਰਹਿੰਦੇ ਨੇ, ਐਸੀ ਕਿਹੜੀ ਗੱਲ ਏ ਰਹਿਣੇ ਵਾਲੇ ਬੱਚੇ ਰਹਿੰਦੇ ਨੀ ਨੇ, ਕੁੱਛ ਕਰਨਾ ਏ, ਤੇ ਬਾਹਰ ਤੇ ਜਾਣਾ ਹੀ ਪਏਗਾ ਦੇਖੋ।
ਉਹ ਤੇ ਗੱਲ ਸਹੀ ਹੈ ਤੁਹਾਡੀ, ਰਹਿੰਦੇ ਤੇ ਹੈ ਹੀ ਨੇ ਬੱਚੇ, ਲੇਕਿਨ ਇਹ ਰਹਿੰਦਾ ਨੀ, ਇਕੱਲੇ ਬਹੁਤ ਡਰ ਤਾਵੇ, ਹਰ ਚੀਜ਼ ਤੋਂ
ਅੱਛਾ।
ਉਹ ਤੇ ਕਹਿ ਭੇਜ ਦੋ ਬਾਹਰ, ਉਹ ਤੇ ਬੜੀ ਬੋਲਡ ਏ।
ਉਹ ਤੇ ਇਕੱਲੇ ਰਹਿ ਲਏਗੀ, ਲੇਕਿਨ ਏ ਬੇਟਾ ਮੇਰਾ ਬੜਾ ਡਰਪੋਕਾ ਏ ਉਹ ਨਹੀਂ ਰਹਿ ਪਾਉਂਦਾ
ਅੱਛਾ।
ਇਸ ਕਰਕੇ ਉਹਨੂੰ ਅਸੀਂ ਆਖਿਆ,, ਫੇਰ ਤੂੰ ਆਪਣੇ ਸ਼ਹਿਰ ਵਿੱਚ ਇੱਕ ਕਰ ਲੈ ਤੇ ਬਾਹਰ ਰਹਿਣਾ ਨਹੀਂ ਪਏਗਾ, ਆਪਣਾ ਡੇਲੀ ਅਪ- ਡਾਊਨ ਕਰੀ, ਇੱਕ ਘੰਟੇ ਦਾ ਰਸਤਾ ਤੇ, ਉਹਨੂੰ ਬੱਸ ਅਸੀਂ ਲਗਵਾ ਦਿੱਤੀ ਏ।
ਨਹੀਂ, ਲੋਕਲ ਦੀ ਤੇ, ਬਹੁਤ ਠੀਕ ਗੱਲ ਹੈਗੀ, ਏ।
ਹਾਂਜੀ। ਹਾਂਜੀ -ਹਾਂਜੀ, ਹਾਂ। ਬਾਕੀ, ਅੱਗੇ ਬੱਚੇ ਦੀ ਕਿਸਮਤ ਦੇਖੋ, ਜੋਬ ਮਿਲਣਾ ਨਾ ਮਿਲਣਾ, ਇਹ ਕਿਸਮਤ ਵੀ, ਕਿਸਮਤ ਦਾ ਵੀ ਹੈ, ਖੇਡ ਇੱਕ
ਹਮ -ਹਮ, ਉਹ ਤੇ ਹੈ ਈ ਏ, ਨਹੀਂ ਮਿਹਨਤ ਕਰੇਗਾ, ਤੇ ਕਿਉਂ ਨਹੀਂ ਨਿਕਲੇਗਾ?
ਹਾਂਜੀ- ਹਾਂਜੀ, ਬਾਕੀ ਬੱਚੇ ਮਿਹਨਤ ਕਰਨ ਅਗਰ ਲੱਕ ਸਾਥ ਦੇ, ਤੇ ਵਧੀਆ ਲੱਗ ਜਾਏਗੀ, ਜੋਬ ਐਸੀ ਗੱਲ ਨਹੀਂ।
ਸਹੀ ਗੱਲ ਹੈ ਜੀ।
ਹਾਂਜੀ।
ਹੋਰ, ਤੁਹਾਡੇ ਘਰ ਹੋਰ ਵੀ ਬੱਚੇ ਹੈਗੇ ਨੇ? ਤੁਹਾਡੇ ਘਰ ਹੋਰ ਵੀ ਬੱਚੇ ਨੇ, ਜੋ ਪੜ੍ਹਾਈ ਵਿੱਚ ਹੈਗੇ ਨੇ?
ਹਾਂ, ਬੇਟੀ ਹੈ ਮੇਰੀ, ਉਹ ਵੀ ਕਹਿ ਰਹੀ ਹੈ, ਕਿ ਬੀਟੈਕ ਤੂੰ ਬੈ ਉਹ
ਕਰਨਾ ਵੇ ਕੋਰਸ
ਅੱਛਾ ਜੀ।
ਹਾਂਜੀ। ਬੀਟੈਕ, ਬਾਇਓਟੈਕ ਦਾ ਕਰਨਾ ਹੋਵੇ, ਉਹਨੇ ਵੀ ਹਾਂ, ਉਹਦਾ ਤੇ ਅਸੀਂ ਦੇਖ
ਪੈਗਾ ਵੇ, ਤੁਹਾਡੇ ਸ਼ਹਿਰ ਵਿੱਚ?
ਨਹੀਂ, ਉਹ ਸਾਡੇ ਸ਼ਹਿਰ ਵਿੱਚ ਉਹਦਾ ਕੋਈ ਯੂਨੀਵਰਸਿਟੀ ਵਗੈਰਾ ਨਹੀਂ, ਉਹਨੂੰ ਬਾਹਰ ਭੇਜਣਾ ਵੇ ਉਹ ਬਾਹਰ ਜਾਏਗੀ।
ਅੱਛਾ -ਅੱਛਾ, ਅੱਛਾ ਪਾਪਾ ਰਾਜੀ ਹੋ ਗਏ ਸੁ ਬਾਹਰ ਭੇਜਣਾ ਵਾਸਤੇ?
ਦੇਖੋ ਪੜ੍ਹਾਈ ਕਰਾਣੀ ਹੈ ਅਗਰ, ਬੱਚਾ ਇਕੱਲੇ ਰਹਿ ਲਏਗਾ, ਪੜ੍ਹੇਗਾ ਤੇ ਬੱਚਾ ਫਿਰ ਭੇਜਣਾ ਹੀ ਪਏਗਾ।
ਅੱਛਾ
ਹਾਂ, ਜੈਪੁਰ ਤੇ ਕਹਿ ਰਹੀ ਸੀ, ਗੱਲਬਾਤ ਕੀਤੀ ਏ। ਪੁੱਛਿਆ ਥੋੜਾ, ਮਿਲਣ ਵਾਲੇ ਕੱਲ ਨੂੰ
ਅੱਛਾ।
ਉਹ ਕਹਿ ਰਹੇ ਨੇ, ਹਾਂ ਵੇਖਲੋ ਹੈ ਤੇ ਸਹੀ ਏ।
ਅੱਛਾ।
ਹਾਂਜੀ।
ਹਾਂ, ਤੇ ਫੇਰ ਉਹਨੂੰ ਭੇਜੋਗੇ ਮੁੰਡੇ ਨੂੰ ਤੇ, ਕੁੜੀ ਨੂੰ ਵੀ ਭੇਜਣਾ ਪਏਗਾ
ਨਹੀਂ ਮੁੰਡਾ ਤੇ ਨਹੀਂ ਜਾ ਰਿਹਾ ਨਾ, ਮੁੰਡਾ ਤੇ ਇਕੱਲੇ ਮੇਰਾ ਰਹਿ ਹੀ ਨਹੀਂ ਸਕਦਾ, ਕੁੜੀ ਤੇ ਮੇਰੀ ਰਹਿ ਲਏਗੀ ਇਕੱਲੇ।
ਅੱਛਾ-
ਹਾਂ ਕੁੜੀ ਰਹਿ ਲਏਗੀ, ਮੁੰਡਾ ਮੇਰਾ ਨਹੀਂ ਰਹਿ ਸਕਦਾ ਇਕੱਲੇ
ਅੱਛਾ,
ਇੱਥੇ ਪੁੱਠ ਹੀ ਹਿਸਾਬ ਏ, ਕੁੜੀਆਂ ਨੀ ਰਹਿੰਦੀਆਂ ਮੁੰਡੇ ਰਹਿ ਲੈਂਦੇ ਨੇ, ਇੱਥੇ ਮੇਰੀ ਕੁੜੀ ਰਹਿ ਲੈਂਦੀ, ਉਹ ਨੀ ਰਹਿ ਆਦਾ ਥੱਲੇ,
ਅੱਛਾ।
ਹਾਂ ਸ਼ੁਰੂ ਤੇ ਰਿਹਾ ਵੀ ਨੀ ਏ
ਹਾਂ ਉਹ ਤੇ, ਸ਼ੁਰੂ ਤੇ ਕੋਈ ਵੀ ਬੱਚਾ ਨੀ ਰਹਿੰਦਾ ਹੈ, ਜਦ ਪੜ੍ਹਾਈ ਕਰਨੀ ਜਾਓ ਤਾਂ ਹੀ ਨਾ, ਰਹਿੰਦੇ ਨੇ ਬੱਚੇ ਬਾਹਰ
ਹਾਂਜੀ ਹਾਂਜੀ।
ਲੇਕਿਨ ਉਹ ਕਹਿੰਦੇ, ਮੰਮੀ ਮੈਂ ਰਵਾਂਗਾ ਕਿਵੇਂ, ਮੈਂ ਮੈਂ ਕਿਹਾ ਰਹਿ ਲਏ ਗਾ ਤਾਂ ਤੈਨੂੰ ਭੇਜ ਦਿੰਨੇ ਹਾਂ, ਬਾਹਰ ਬਾਹਰ ਜ਼ਿਆਦਾ ਸਭ ਇਹ ਕਹਿੰਦੇ ਨੇ, ਮੈਂ ਇੱਥੇ ਹੀ ਕਰ ਲਾਂਗਾ, ਮੈਂ ਨੀ ਜਾਣਾ
ਹੂੰ।
ਅਸੀਂ ਕਿਹਾ, ਚਲੋ ਠੀਕ ਹੈ, ਜਿਵੇਂ ਬੱਚੇ ਦੀ ਮਰਜ਼ੀ ਬਈ, ਪੜ੍ਹਾਈ ਕਰਨੀ ਚਾਹੀਦੀ ਹੋਣੀ ਚਾਹੀਦੀ ਹੈ ਭਾਵੇ ਲੋਕਲ ਰਹਿ ਕੇ ਕਰੋ ਭਾਵੇ, ਬਾਹਰ ਜਾ ਕੇ
ਸਹੀ, ਗੱਲ ਹੈ ਏ।
ਹਾਂਜੀ।
ਹੁਣੇੇ ਤੋਂ ਹੀ, ਕੋਰਸ ਸਟਾਰਟ ਕਰ ਲੈਣਾ ਪਏਗਾ, ਉਹਨੂੰ?
ਹਾਂਜੀ
ਹੁਣੇ ਤੋਂ ਹੀ, ਮੈਂ ਕਿਹਾ ਤਿਆਰੀ ਸ਼ੁਰੂ ਕਰ ਲਏ ਗਾ, ਤਾ ਹੀ
ਹਾਂ ਬਸ ਹੋਰ, ਅਗਲੇ ਮਹੀਨੇ ਤੋਂ ਉਹਦੇ ਕਲਾਸਿਸ ਸ਼ੁਰੂ ਹੋ ਜਾਏਗੀ, ਜਾ ਟਾਈਮ ਟਾਈਮ ਕਿੱਥੇ ਜੇ, ਹੁਣ ਪੰਦਰਾਂ ਵੀਹ ਦਿਨ ਦਾ, ਟਾਈਮ ਏ
ਹੂੰ ਹੂੰ ਐਡਵਾਂਸ ਰਹੇਗੀ ਤਿਆਰੀ, ਠੀਕ ਰਹੇਗਾ
ਹਾਂਜੀ ਹਾਂਜੀ ਉਹ ਕਰਦਾ ਪਿਆ ਵੇ, ਥੋੜ੍ਹੀ ਥੋੜ੍ਹੀ ਪੜ੍ਹਾਈ ਕਰਨ ਸ਼ੁਰੂ ਕਰ ਦਿੱਤੀ ਸੂ।
ਅੱਛਾ ਅੱਛਾ
ਬਾਕੀ ਅੱਗੇ ਵੀ, ਕਰੇ ਗਾ ਈ ਚਾਰ ਸਾਲ ਦਾ ਕੋਰਸ ਏ
ਆ, ਹੋ ਚਾਰ ਸਾਲ ਦਾ, ਤੀਜੇ ਤੀਜੇ ਸਾਲ ਪਲੇਸਮੈਂਟ ਮਿਲੀ ਜਾਂਦੀ ਹੈ ਕਈਆਂ ਨੂੰ
ਹਾਂ ਹਾਂ ਉਹ ਤੇ ਏ ਹਾਂ, ਬੱਚੇ ਅੱਜ ਕੱਲ੍ਹ ਦੇ ਇੰਨੇ ਹੁਸ਼ਿਆਰ ਹਾਂ ਹਾਂ
ਉਹਨਾਂ ਨੂੰ, ਮਿਲ ਜਾਂਦੀ ਏ -
ਬੱਚੇ ਤੇ, ਇੰਨੇ ਹੁਸ਼ਿਆਰ ਹੁੰਦੇ ਨੇ ਸਾਲ ਦੋ ਸਾਲ ਪੜ੍ਹਦੇ ਨੇ, ਇੰਟਰਨਸ਼ਿਪ ਦੇ ਦਿੰਦੇ ਨੇ ਉਹਦੇ ਵਿੱਚ, ਹੀ ਕਮਾਉਣਾ ਸ਼ੁਰੂ ਕਰ
ਸਾਲ ਦੋ ਸਾਲ ਵਿਚ ਨਹੀ ਮਿਲਦੀ, ਤੀਜੇ ਸਾਲ ਮਿਲਦੀ ਏ?
ਨਹੀਂ, ਇੰਟਰਨਸ਼ਿਪ ਮਿਲ ਜਾਂਦੀ ਏ ਉਹਦੇ ਵਿੱਚ ਇਹ ਹੁੰਦਾ ਨਾ, ਕਿ ਅਸੀਂ ਕਿਸੇ ਕੰਪਨੀ ਨਾਲ ਲੱਗ ਕੇ, ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਨਾਲ ਨਾਲ ਪੜ੍ਹਾਈ ਵੀ ਕਰਦੇ ਹਾਂ, ਤੇ ਉਹਦੇ ਵਿੱਚ ਸਾਨੂੰ ਜਿਵੇਂ ਅਹ ਮਹੀਨੇ ਤਾਂ ਦੇਖ, ਅਠਾਰਾਂ ਅਠਾਰਾਂ ਹਜ਼ਾਰ ਹਜ਼ਾਰ ਦੇਣ, ਤੀਹ ਹਜ਼ਾਰ, ਦਿਨ ਪੰਦਰਾਂ ਚਾਰ ਦਿਨ ਐਵੇਂ, ਸਾਨੂੰ ਸੈਲਰੀ ਮਤਲਬ ਮਿਲਦੀ ਰਹਿੰਦੀ ਏ, ਉਹ ਤੇ ਫਿਰ ਜੋਬ ਤੇ ਸਾਡੀ, ਬਾਅਦ 'ਚ ਲੱਗਦੀ ਹਏ ਨਾ ਇੰਟਰਨਸ਼ਿਪਅਲੱਗ ਹੁੰਦੀ ਏ, ਏਦੇ ਵਿੱਚ ਕੰਪਨੀ ਤੁਹਾਨੂੰ ਦੇਖੇਗੀ ਕਿ, ਅੱਛਾ ਬੱਚਾ ਚਾਵੇ ਅ ਅਹ, ਮਤਲਬ ਇਹ ਚੀਜ਼ ਅੱਛੀ ਸੀ ਕਿ ਤੁਹਾਨੂੰ ਇੰਟਰਨਸ਼ਿਪ ਦੇ ਤੁਸੀਂ ਦੋਗੇ ਅਤੇ ਤੁਹਾਨੂੰ ਲੇ ਲੈਣ ਗੇ ਅਤੇ ਤੁਹਾਨੂੰ ਸੈਲਰੀ ਬੇਸ ਤੇ, ਹਰ ਮਹੀਨੇ ਪੇਮੈਂਟ ਆਉਦੀ ਹੈ ਉਹਦੇ ਵਿੱਚ
ਅੱਛਾ
ਹਾਂ, ਇਹ ਹੋ ਜਾਂਦਾ, ਪੜ੍ਹਾਈ ਦੇ ਨਾਲ ਨਾਲ ਅੱਜ ਕੱਲ੍ਹ ਬੱਚੇ ਆਪਣਾ, ਖਰਚ ਖਰਚਾ ਵੀ, ਨਿਕਾਲ ਲੈਂਦੇ ਨੇ, ਅੱਗੇ ਮਾਂ ਪਿਓ ਨੂੰ, ਉਹਨੂੰ ਦਿੱਕਤ ਨੀ ਹੁੰਦੀ ਜਿਵੇਂ ਪੜ੍ਹਾਈ, ਦੀ ਥੋੜ੍ਹਾ ਬਹੁਤ ਖਰਚਾ, ਬੱਚੇ ਨੇ ਆਪਣਾ ਨਿਕਾਲ ਲਿਆ, ਉੱਪਰ ਦੇ ਬੜੇ ਖਰਚੇ ਹੁੰਦੇ ਨੇ ਪੜ੍ਹਾਈ ਕਰਨ, ਬਾਹਰ ਭੇਜੋ ਅਤੇ ਬੱਚੇ ਨੂੰ
ਤੇ ਤੁਸੀਂ, ਲੋਨ ਲਿਆ ਹੈ, ਕਿ ਆਪਣੇ ਪੈਸੇ ਦਾ ਹੀ ਪੜ੍ਹਾ ਰਹੇ, ਹੋ
ਨਹੀਂ ਨਹੀਂ ਲੋਨ ਦੇ ਬਿਨਾਂ ਭੈਣ ਜੀ ਕੰਮ ਕਿੱਥੇ ਬਣਦਾ ਐ ਲੋਨ ਲਿਆ ਹੋਇਆ ਸੀ।
ਅੱਛਾ।
ਹਾਂਜੀ। ਅੱਜ ਕੱਲ੍ਹ ਦੇਖੋ ਜਿਹਦੇ ਕੋਲ ਹੈ ਵੀ ਉਹ ਵੀ ਲੋਨ ਲੈਂਦਾ ਹੈ। ਜਿਹਦੇ ਕੋਲ ਨਹੀਂ ਉਹ ਵੀ ਲੋਨ ਲੈਂਦਾ ਹੈ ਐ ਕਰਕੇ ਨਾ ਕਿ ਬੱਚੇ ਨੂੰ ਥੋੜਾ ਜਿਹਾ ਹੋ ਜਾਂਦਾ ਕਿ ਹਾਂ ਸਾਡੇ ਸਿਰ ਤੇ ਬਰਡਨ ਪਿਆ ਵੇ ਤੇ ਅਸੀਂ ਪੜ੍ਹਨਾ ਹੀ, ਪੜਨਾ ਆਵੇ ਹਾਂ ਐਹ ਹੋ ਜਾਂਦਾ ਐ
ਚਲੋ ਠੀਕ ਯਾ ਫੇਰ ਮਲਾਵਾਂਗੀ ਤੁਹਾਡੇ ਨਾਲ ਗੱਲ ਕਰਾਂਗੇ ਅੱਛਾ
ਠੀਕ ਯਾ ਮੈਂ ਵੀ ਬਸ ਬੱਚੇ ਬੁਲਾ ਰੇ ਨੇ ਜਾ ਰੀ ਆਂ ਚਲੋ ਠੀਕ ਹੈ ਸ ਸ਼੍ਰੀ ਅਕਾਲ ਭੈਣ
ਸ ਸ੍ਰੀ ਕਾ